ਹੈਲੋ ਹਾਂ ਜੀ ਆਹ ਹਾਂਜੀ ਵਧੀਆ। ਹੋਰ ਕੀ ਕਰਦੇ ਸੀ।
ਬਸ ਜੀ ਘੁੰਮਣ ਫਿਰ ਜਾ ਰਹੇ ਸੀ।
ਅੱਛਾ ਘੁੰਮਣ ਚੱਲੇ ਉ, ਕੋਈ ਪ੍ਰੋਗਰਾਮ ਹੈਗਾ। ਅੱਛਾ ਕੀ ਪ੍ਰੋਗਰਾਮ ਸੀ? ਤੁਹਾਡੀ ਆਵਾਜ਼ ਕਲੀਅਰ ਨੀ ਆ ਰਹੀ।
ਬੇਟੇ ਦਾ ਜਨਮਦਿਨ ਹੈ ਮੈਂ ਕਿਹਾ।
ਅੱਛਾ ਬੇਟਾ ਜਨਮਦਿਨ ਹੈ। ਚਲੋ ਤਾਂ ਆਉਣ ਬਹੁਤ-ਬਹੁਤ ਤੁਹਾਨੂੰ ਵੀਰ ਜੀ ਦੇ ਜਨਮ ਦਿਨ ਦੀਆ।
ਹਾਂਜੀ-ਹਾਂਜੀ ਤੁਹਾਨੂੰ ਵਧਾਈਆਂ ਨੇ।
ਅੱਛਾ ਕਿਤੇ ਬਾਹਰ ਜਾਏਗਾ ਤੇ ਲੰਬੇ ਰੂਟ ਤੇ।
ਲੰਬਾ ਰੂਟ ਕੇ ਕਰਦੇ ਦਸਾਂ ਮਹੀਨੇ ਬਾਰੇ ਏ ਤੇ ਗੁਰੂ ਘਰ ਦੇ। ਹਲੇ ਗੁਰੂ ਘਰ
ਹਾਂਜੀ ਹਾਂਜੀ ਬਿਲਕੁਲ ਇਹ ਤੇ ਬੜਾ ਵਧੀਆ ਹੈਗਾ ਜਿ ਦਿਨ ਵਾਲੇ ਦਿਨ ਰੱਬ ਨੂੰ ਧਿਆਨਾ। ਯਾਦ ਕਰਨਾ ਕੋਈ-ਕੋਈ ਯਾਦ ਕਰਦਾ ਰੱਬ ਨੂੰ ਜਨਮ ਦਿਨ ਵਾਲੇ ਦਿਨ।
ਉਸੇ ਨੇ ਦਿੱਤੀ ਦਾਤ ਹੈ ਜੀ ਉਹਨੇ ਦਿੱਤਾ। ਜਨਮ ਦਿੱਤਾ ਵੇ ਉਹੀ ਸਾਡੀ ਪਰਵਿਸ਼ ਕਰਨ ਵਾਲੇ ਨੇ। ਸਾਨੂੰ ਦੇਖਭਾਲ ਕਰਨ ਵਾਲੇ ਨਾਂ ਦਾ ਸ਼ੁਕਰਾਨਾ ਤਾਂ ਉਹਨਾ ਦਾ ਹੀ ਕਰਨਾ ਚਾਹੀਦਾ ਨਾ ਬੰਦੇ ਦਾ ਥੋੜੀ ਨਾ।
ਬਿਲਕੁਲ-ਬਿਲਕੁਲ ਉਹ ਤਾਂ ਹੈ ਹੀ ਹੈ ਹਾਂਜੀ।
ਮਹਾਰਾਜ ਅਰਦਾਸ ਕਰਨਾ ਚਲ ਮਹਾਰਾਜ ਸੁੱਖ ਸ਼ਾਂਤੀ ਦਾ ਜੀਵਨ ਬਖਸ਼ਿਸ਼ ਕਰੇ ਬੱਚਿਆਂ ਨੂੰ।
ਬਿਲਕੁਲ-ਬਿਲਕੁਲ ਉਹਨਾਂ ਦੇ ਬੱਚੇ ਹੈਗੇ ਨੇ ਸਾਰੇ। ਜਿ ਜਿੰਨੇ ਵੀ ਆਪਾਂ ਹੈਗੇ ਆ ਇਨਸਾਨ ਸਾਰਿਆਂ ਘਰ ਦੇ ਬੱਚੇ ਹੈਗੇ ਆ।
ਸਾਡੇ ਮਾਂ ਪਿਓ ਨੇ
ਉਹ ਸਾਨੂੰ ਖਾਣ ਵਾਸਤੇ ਦਿੰਦੇ ਨੇ ਆਪਾਂ ਖਾਂਦੇ ਹੈਗੇ ਉਹ ਸਾਨੂੰ ਚਲਾਉਂਦੇ ਨੇ ਆਪਾਂ ਚੱਲਦੇ ਹਾਂ। ਉਹ ਬੁਲਵਉਂਦੇ ਨੇ ਆਪਾਂ ਬੋਲਦੇ ਹੈਗੇਆ ਜੋ ਕਰਵਾਉਦੇ ਆਪਾਂ ਉਹੀ ਕਰਦੇ ਹਾਂ। ਉਹੀ ਕਹਿੰਦੇ ਨੇ ਉਹਨਾਂ ਦਾ ਬਿ ਉਹਨਾਂ ਦੀ ਮਰਜੀ ਬਿਨਾਂ ਪੱਤਾ ਵੀ ਨਿਲ ਸਕਦਾ ਆਪਾਂ ਕਿਵੇਂ ਘਰੋ ਬਾਹਰ ਕੱਢ ਲਾਂਗੇ ਜਦ ਤੱਕ ਉਹ ਨੀ ਸਾਨੂੰ ਬੋਲਣਗੇ ਜਾਣ ਲਈ ਤੁਸੀਂ ਜਾਓ ਬਾਰ।
ਇਹ ਉਹਨਾਂ ਦੀ ਮਰਜ਼ੀ ਇਹ ਤੇ ਤੁਸੀਂ ਬਾਹਰ ਨਿਕਲੇ ਹੋ ਦਰਸ਼ਨ ਕਰਨ ਲਈ।
ਉਹਨਾਂ ਦੀ ਮਰਜ਼ੀ ਤੇ ਆਪਾਂ ਗੱਲ ਕਰ ਰਹੇ ਹਾਂ ਇੱਕ ਦੂਜੇ ਨਾਲ।
ਹਾਂਜੀ-ਹਾਂਜੀ, ਹਾਂਜੀ।
ਇਹ ਸਭ ਰੱਬ ਦੀ ਕਰਾਮਾਤ ਹੈਗੀ ਹੈ ਰੱਬ ਦੇ ਬੰਦੇ ਹੈ ਹੁਣ ਕਠਪੁਤਲੀ ਹੁੰਦੀ ਜਿਵੇਂ ਹੁੰਦਾ ਨੀ ਧਾਗੇ ਨਾਲ ਚਲਾਉਂਦੀ ਹੈਗੀ ਹੈ। ਕਠਪੁਤਲੀਆਂ ਨੂੰ ਧਾਗਿਆਂ ਨਾਲ ਉੱਪਰ ਨੀਚੇ ਉੱਠਾਦੀ ਏ ਗੱਲਾਂ ਕਰਵਾਦੀ ਉਵੇਂ ਹਿਸਾਬ ਹੈਗਾ ਆਪਾਂ ਕਠਪੁਤਲੀਆਂ ਹੈਗੀ ਰੱਬ ਦੀਆਂ।
ਬਿਲਕੁਲ।
ਜਿਵੇਂ ਉਹ ਕਹਿੰਦੇ ਆਪਾਂ ਉਵੇਂ ਚੱਲਦੇ ਆ ਫੇਰ। ਉਹ ਕਹਿੰਦੇ ਬੋਲ ਆਪਾਂ ਬੋਲਦੇ ਆ ਕਹਿੰਦੇ ਬਹਿ ਜਾ ਆਪਾਂ ਬੈ ਜਾਨੇ ਹਾਂ। ਉਹ ਕਹਿੰਦੇ ਖੜੇ ਹੋ ਜਾ ਆਪਾਂ ਖੜੇ ਹੋ ਜਾਨੇ ਆ ਕਹਿੰਦੇ ਖਾਓ ਆਪਾਂ ਖਾ ਲੈਂਦੇ ਆ ਫੇਰ।
ਹਾਂਜੀ-ਹਾਂਜੀ, ਹਾਂਜੀ। ਕਹਿੰਦੇ ਨਾ ਤੂੰ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਾ ਤੂੰ, ਤੂੰ ਮੇਰਾ ਭਰਾਤਾ।
ਕ ਤੂੰ ਮੇਰਾ ਪਿਤਾ ਵੀ ਏ, ਮਾਤਾ ਵੀ ਏ, ਤੂੰ ਭਰਾ ਵੀ ਏ। ਭੈਣ ਵੀ ਐ। ਤੂੰ ਰਿਸ਼ਤੇਦਾਰ ਵੀ ਹੈਗਾ ਸਭ ਕੁਛ ਤੋਂ ਹੀ ਹੈਗਾ ਕੌਣ ਇੱਕ ਰੱਬ- ਵਾਹਿਗੁਰੂ ਜੀ।
ਸਾਰੀ ਸ੍ਰਿਸ਼ਟੀ ਦਾ ਮਾਲਕ ਉਹੀ ਹੈ। ਸਾਨੂੰ ਤੇ ਆਪਣੀ ਆਪਣੀ ਉਸ ਮਾਲਕ ਨੂੰ ਸਾਰੀ ਸ੍ਰਿਸ਼ਟੀ ਰਚਾਈ ਆਈ ਐ ਸਭ ਦੀ
ਬਿਲਕੁਲ ਕਹਿਦੇ ਨੇ ਇਧਰ ਵੀ ਧਰਤੀ ਐ। ਉਧਰ ਧਰਤੀ ਏ-
ਪਾਤਾਲਾ ਪਾਤਾਲਾ ਉਹਨਾਂ ਤਾਂ ਸਭ ਦੀ ਚਿੰਤਾ ਐ। ਧਰਤੀ ਥੱਲੇ ਧਰਤੀ ਐ। ਪਤਾਲਾ ਪਤਾਲਾ ਆਕਾਸ਼ ਆਕਾਸ਼ ਉਪਰ ਈ ਅਸਮਾਨ ਸਾਰਾ।
ਉਹਨਾਂ ਨੇ ਸਭ ਦੀ ਸਾਰ ਲੈਣੀ।
ਦੇਖੋ ਜਿਹੜੇ ਪੇੜ ਪੌਦੇ ਨੇ ਉਹ ਵੀ ਸਾਹ ਲੈਂਦੇ ਨੇ ਓ ਵੀ ਤਰ੍ਹਾਂ ਦੇ ਨਰਜੀਵ ਨੇ ਮਤਲਬ ਬੋਲ ਨੀ ਸਕਦੇ ਹੈ ਸਾਡੇ ਵਾਂਗੂ ਸਾਹ ਲੈਂਦੇ ਨੇ, ਹਵਾ ਦਿੰਦੇ ਨੇ ਮਤਲਬ ਉਹ ਕਹਿੰਦੇ ਊਰਜਾ ਜੇ ਰੱਬ ਦੀ ਹੈ। ਉਹ ਫਿਰ ਉੜਨ ਲੱਗ ਜਾਂਦੇ ਨੇ ਹਵਾ ਦਿੰਦੇ ਨੇ ਇਕ ਦੂਜੇ ਨੂੰ ਮਤਲਬ ਹਰ ਇੱਕ ਚੀਜ਼ ਪੱਥਰ ਹੋ ਗਿਆ ਮਤਲਬ ਹਰ ਇਕ ਚੀਜ਼ ਵਿੱਚ ਰੱਬ ਹੈਗਾ ਜਲ ਵਿਚ ਹੈਗਾ, ਮੱਛਲੀਆਂ ਜੀਵ ਜੰਤੂ ਜਿੰਨੇ ਵੀ ਵਿੱਖਦੇ ਨੇ
ਪਾਣਾ ਤੇ- ਚੰਦ ਪੱਥਰਾਂ 'ਚ ਵੀ ਜੀ ਹੈ। ਜੀ ਤਾਂ ਸਾਰੀ ਚੀਜ਼ਾਂ ਵਿੱਚ ਹਰ ਚੀਜ਼ ਵਿੱਚ ਈ ਐ।
ਹਾਂਜੀ ਬਿਲਕੁਲ-
ਰੱਬ ਨੇ ਬਣਾਇਆ ਸਾਨੂੰ
ਕਹਿੰਦੇ ਉਸਨੂੰ ਧਿਆਨਾ ਜ਼ਰੂਰੀ ਐ। ਯਾਦ ਰੱਖੋ ਓਹਨੂੰ ਭੁਲੋ ਨਾ- ਜਿਸ ਦਿਨ ਉਹ ਭੁੱਲ ਗਿਆ ਤੇ ਸਾਡੇ ਵਾਸਤੇ ਕੰਮ ਬੜਾ ਖ਼ਰਾਬ ਹੋ ਜਾਣਾ ਵੇਖੋ
ਕਹਿਦੇ ਉਸੀ ਰੱਬ ਨੂੰ ਲੋਕੀ ਕਿੰਨਾ ਬੁਰਾ ਕਹਿਦੇ ਨੇ- ਵੀ ਰੱਬ ਤੂੰ ਸਾਡੇ ਲਈ ਏ ਨੀ ਕੀਤਾ ਤੂੰ ਓ ਨੀ ਕੀਤਾ ਔਰ ਰੱਬ ਕਿਸੇ ਮਤਲਬ ਇੱਕ ਸ਼ੰਕਾ ਨੀ ਲੈ ਕੇ ਆਂਦਾ ਆਪਣੇ ਮਾਇੰਡ 'ਚ- ਮਤਲਬ-ਮਤਲਬ ਜੋ ਬੋਲਦਾ ਬੋਲੀ ਜਾਏ ਜੋ ਕਰਦਾ ਜੋ ਮੈ ਕਰਨਾ ਰੱਬ ਨੇ ਓ ਕਰਨਾ ਹੀ ਕਰਨਾ ਹੈਗਾ ਕੋਈ ਜਿੰਨਾ ਮਰਜੀ ਧਿਆ ਲਏ ਓ ਖੁਸ਼ ਨੀ ਹੁੰਦਾ ਜਿੰਨਾ ਮਰਜ਼ੀ ਕੋਈ ਗਾਲਾ ਕਡਲੇ ਰੱਬ ਨੂੰ ਰੱਬ ਦੁਖੀ ਵੀ ਨੀ ਹੁੰਦਾ ਕਿ ਮੈਨੂੰ ਨ ਗਾਲਾ ਕਡੀਆਂ ਨੇ ਮੈਂ ਰੋਟੀ ਦਿਦਾ ਵਾ ਮੈਨ ਸਭ ਕੁਛ ਦਿਦਾ ਵਾ ਨਹੀ ਉਹਦੇ ਲਈ ਸਭ ਬਰਾਬਰ ਨੇ
ਸਾਰੇ ਕੋਣ ਇਕੋ ਤਾਂ ਸਾਰੇ ਜੀਅ ਇਕੋ ਹੀ ਬਣੇ ਇਹਨੇ ਇਹ ਸਬਕੁਛ ਹੋ ਗਿਆ।
ਅਲੱਗ ਹੋ ਗਏ ਨੇ ਹਿੰਦੂ, ਮੁਸਲਿਮ, ਸਿੱਖ, ਈਸਾਈ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋਣ ਮੰਦੇ।
ਬਿਲਕੁਲ- ਬਿਲਕੁਲ ਤੇ ਜੀ ਸਭ ਦਾ ਉਪਰੋ ਸੱਚਾ ਸੁੱਚਾ ਪਵਿਤਰ ਆਤਮਾ ਦੇ ਜੀ ਇਥੇ ਬੰਨੇ ਪੈ ਗਏ ਨੇ ਇਹ ਹਿਦੂ ਇਹ ਮੁਸਲਮਾਨ ਐ। ਕ੍ਰਿਸਚਨ ਏ।
ਬ੍ਰਾਹਮਣ ਹੈ। ਤੇ ਇਸਾਈ ਹੈ ਸਾਰਾ ਕੁਛ ਲੇਕਿਨ ਉਰ ਥੋੜਾ ਯਦਾ ਬਣਿਆ ਯਦਾ ਤੇ ਸਾਡੇ ਇਤਿਹਾਸ ਬਣ ਗਿਆ
ਹਾਂਜੀ- ਹਾਂਜੀ ਉਹ ਤੇ ਹੈ ਈ ਏ। ਇਧਰ ਵੀ ਬਣੀ ਸਬ ਜਾਤਾ ਪਾਤਾ ਤੇ
ਲੇਕਿਨ ਇਹ ਜਾਤਾਂ ਪਤਾ ਕਿਉਂ ਬਣੀਆਂ, ਕਿੱਥੇ ਆ ਕੇ ਇਹ ਬਣੀਆਂ ਇਸ ਵਾਸਤੇ ਨੇ, ਕਿ ਸਾਨੂੰ ਲੋਕ ਅਸੀਂ ਇੱਕ ਹੀ ਧਰਮ ਹੁੰਦਾ ਤੇ ਇੱਕ ਨੂੰ ਕੋਈ ਮੰਨਦਾ ਕੋਈ ਨਾ ਮੰਨਦਾ, ਕਹਿੰਦੇ ਕਿੱਥੇ ਰੱਬ ਇੱਕ ਹੀ ਰੱਬ ਹੁਣ, ਸਭ ਦੀ ਅਲੱਗ ਅਲੱਗ ਐ। ਹੁਣ ਹਰ ਆਪਣੇ ਆਪਣੇ ਧਰਮ ਵਿੱਚ ਪੱਕਾ ਏ, ਹਰ ਕੋਈ ਕਹਿੰਦਾ ਵੀ ਹਾਂ ਮੇਰਾ ਇਹ ਧਰਮ ਏ। ਸਰਦਾਰ ਸਿੱਖ ਕਹਿੰਦੇ ਨੇ ਸਾਡਾ ਵੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਆਪਣੇ ਆਪਣੇ ਮੁਸਲਮਾਨ ਆਪਣੇ ਨੂੰ ਮੰਨਦੇ ਨੇ, ਹਿੰਦੂ ਆਪਣੇ ਨੂੰ ਮੰਨਦੇ ਨੇ। ਸਾਰੇ ਕ੍ਰਿਸ਼ਚਨ ਆਪਣੇ ਮੁੰਨਦੇ, ਇਸ ਬਹਾਨੇ ਉਹਨੂੰ ਯਾਦ ਕਰਦੇ ਨੇ, ਇਹ ਅੱਗੇ ਆ ਕੇ ਇਸ ਵਾਸਤੇ ਬੰਨੇ ਪੈ ਗਏ ਨੇ, ਕਿ ਚਲੋਂ ਕਿਸੇ ਬਹਾਨੇ ਕੋਈ ਉਸਨੂੰ ਵਾਹਿਗੁਰੂ ਪ੍ਰਮਾਤਮਾ ਨੂੰ ਯਾਦ ਤੇ ਕਰੇਗਾ।
ਹਾਂਜੀ ਬਿਲਕੁਲ ਬਿਲਕੁਲ।
ਉਝ ਤੇ ਯਾਦ ਹੀ ਨੀ ਕਰਨਾ ਸੀ ਕਿਸੇ ਨੇ, ਕਿ ਸਾਰੀ ਦੁਨੀਆਂ ਯਾਦ ਕਰਨਾ ਹੋ ਕਿ ਇੱਕ ਭਗਵਾਨ ਨੂੰ।
ਕਹਿੰਦਾ ਜੇ ਦੁੱਖ ਹੁੰਦਾ ਨਾ ਜਦੋਂ ਦੁੱਖ ਹੁੰਦਾ ਉਦੋਂ ਸਾਨੂੰ ਰੱਬ ਚੇਤੇ ਆਉਂਦਾ, ਸੁੱਖੀ ਖੁਸ਼ੀ ਚ ਹੁੰਦੇ, ਸਾਨੂੰ ਸਭ ਭੁੱਲ ਜਾਂਦਾ, ਡਾਂਸ ਕਰਨੇ ਭੰਗੜੇ ਪਾਂਣੇ ਕਰਨ ਪਾਲਟੀਆਂ ਕਰਨੀਆਂ, ਫਿਰ ਰੱਬ ਨੀ ਉਹ ਯਾਦ ਰਹਿੰਦਾ, ਜ ਕੋਈ ਦੁੱਖ ਆਏਗਾ ਨਾ ਸਿਰ ਤੇ ਬਿਮਾਰ ਹੋ ਜਾਂਗੇ ਜਾਂ ਕੋਈ ਬਿਮਾਰ ਹੈਗਾ ਵੇ ਜਾਂ ਕੋਈ ਹੋਸ ਪੀਟਲ ਹੈਗਾ, ਸਾਨੂੰ ਰੱਬ ਤੇ ਬਾਬਾ ਜੀ ਬਸ ਠੀਕ ਕਰਦੋ, ਫਟਾਫਟ ਬਾਬਾ ਜੀ ਠੀਕ ਕਰਦੋ। ਆਪਾਂ ਇਹ ਪਾਠ ਕਰਾਂਗੇ, ਆਪਾਂ ਸਾਡੇ ਕੋਲ ਇੱਧਰ ਆਵਾਂਗੇ, ਇਹ ਸੇਵਾ ਦੇਵਾਂਗੇ ਸਾਨੂੰ ਫੇਰ। ਬਸ ਠੀਕ ਕਰਦੋ ਇੱਕ ਵਾਰੀ ਉਸ ਬੰਦੇ ਨੂੰ ਬਸ। ਠੀਕ ਹੋ ਜਾਂਦਾ ਐ, ਫਰ ਫਿਰ ਭੁੱਲ ਜਾਂਦੇ ਆ, ਆਪਾਂ ਕੀ ਬੋਲਿਆਂ ਸੀ ਰੱਬ ਨੂੰ ਕਰਨ ਲਈ। ਹਾਂਜੀ ਅਗਰ ਆਪਾਂ ਕੋਈ ਚੀਜ਼ ਨੂੰ ਪਾਣੀ ਹੁੰਦੀ ਨਾ, ਉਸਨੂੰ ਆਪਾਂ ਰੱਬ ਨੂੰ ਬੜੇ ਚ ਆਹਂਦੇ ਐ ਸਾਨੂੰ ਇਹ ਚੀਜ਼ ਦੇਦੇ, ਸਾਨੂੰ ਇਹ ਚੀਜ਼ ਦੇਦੇ ਬਾਬਾ ਦੇਦੇ ਦੇਦੇ, ਦੇਦੇ। ਜਦ ਮਿਲ ਜਾਂਦੀ ਆ, ਫੇਰ ਆਪਾਂ ਵਿਸਰ ਜਾਂਦੇ ਆ, ਖੁੱਲ ਜਾਂਦੇ ਆ।
ਤੇ ਕਹਿੰਦੇ ਨੇ ਬਾਬੇ ਦੇ ਨੂੰ ਯਾਦ ਰੱਖੋ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਤੇ ਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾ ਓ ਏ ਹੋ। ਬਸ ਭੁੱਲ ਵਿਸਾਰੀ ਹਾਂ, ਆਪਣਾ ਨਾਮ ਦੇਨਾਂ ਨੇ ਵਿਸਾਰੇ ਨਾ ਭੁੱਲ ਨਾ ਭੁੱਲਣਾ। ਹੱਥ ਸਿਰ ਤੇ ਰੱਖ ਹੋ ਜੀ ਮੈਂ ਡੋਲਨਾ ਜਾ ਵਾਂ ਵੀ ਮਹਾਰਾਜ ਨੂੰ ਮਤਲਬ ਬਣਾਈਆਂ ਭਾਗਤਾ ਨੇ ਆਪਾਂ ਪਹਨੇ, ਸਾਨੂੰ ਸਮਝਾਣ ਵਾਸਤੇ ਨੇ ਕਿਸੇ ਤਰ੍ਹਾਂ ਹੀ ਉਸਨੂੰ ਰ ਧਿਆਵਾਂ, ਆਪਣੇ ਆਪ ਨੂੰ ਦਿਲਾਸ ਸਦ ਦੇ ਆ, ਮਹਾਰਾਜ ਨੂੰ ਅਰਦਾਸਾਂ ਕਰਕੇ ਮੰਗਦੇ ਆ, ਮਹਾਰਾਜ ਸਾਨੂੰ ਸਾਡੇ ਸਿਰ ਤੇ ਹੱਥ ਰੱਖੇਓ। ਡੋਲਣ ਨਾ ਦਈ, ਘਬਰਾਵਾਂ ਨਾ। ਜਿੰਨੀ ਵੱਡੀ ਮੁਸੀਬਤ ਆ ਜੇ, ਵੱਡੀ ਤੋਂ ਵੱਡੀ ਮੁਸੀਬਤ ਮੁਸੀਬਤ ਆ ਜਾਵੇ, ਦੁੱਖ ਜਿੰਨਾ ਮਰਜ਼ੀ ਵੱਡਾ ਆ ਜਾਵੇ ਬਾਬਾ ਕੱਦੇ ਡੋਲਾ ਨਾ ਘਬਰਾਵਾਂ ਨਾ। ਤੇਰੇ ਨਾਲ ਹੀ, ਤੇਰੇ ਬਾਣੀ ਨਾਲ, ਨਾਮ ਨਾਲ ਜੁੜੇ ਰਵਾਂ ਬਸ।
ਬਿਲਕੁਲ, ਬਿਲਕੁਲ, ਵਾ ਇਹ ਤਾਂ ਬਿਲਕੁਲ, ਕਹਿੰਦੇ ਆਪਾਂ ਭੁੱਲ ਜਾਂਦੇ ਆ, ਰੱਬ ਰਬ ਨੀ ਸਾਨੂੰ ਭੁੱਲਦਾ, ਆਪਾਂ ਭੁੱਲ ਜਾਵਾਗੇ, ਉਹ ਨੀ ਸਾਨੂੰ ਭੁੱਲ ਸਕਦੇ।
ਫੇਰ ਅਸੀਂ ਉਹਦੇ ਬੱਚੇ ਜੋ ਹੋਏ, ਉਹ ਸਾਨੂੰ ਮਾਂ ਪਿਓ ਆਪਣੇ ਬੱਚਿਆਂ ਨੂੰ ਤੋਂ ਨਾ ਭੁੱਲਾਉਂਦੇ।
ਹਾਂਜੀ
ਮਾਂ ਪਿਓ ਨੂੰ ਤੇ ਆਪਣਾ ਬੱਚੇ, ਮਾਂ
ਇੱਕ ਇੱਕ ਮਾਂ- ਪਿਓ ਉਹ, ਜਿੰਨੇ ਸਾਨੂੰ ਜਨਮ ਦਿੱਤਾ। ਇੱਕ ਮਾ ਪਿਉ ਉਹ ਜਿੰਨਾਂ ਨੇ ਸਾਨੂੰ ਰੋਜ਼ੀ- ਰੋਟੀ ਦਿੱਤੀ ਖਾਣ ਲਈ, ਪਾਉਣ ਲਈ ਸਾਨੂੰ ਆ ਕੇ ਹਰ ਇੱਕ ਕਾਰ ਵਿਹਾਰ ਕਰਨ ਲਈ ਤੁਸੀਂ ਇਹ ਕਰਨਾ ਹੈ, ਤੁਸੀਂ ਅੱਗੇ ਬਣਨਾ ਵ
ਬਿਲਕੁਲ- ਬਿਲਕੁਲ
ਹਾਂਜੀ
ਹਾਂਜੀ-ਹਾਂਜੀ, ਇਹ ਤੇ ਹੁੰਦਾ ਹੀ ਆ
ਪਰ ਕਰਜੂ ਹੈ ਨਾ, ਕਰਜੂ ਕਹਿੰਦਾ ਕਿ ਤੁਸੀਂ ਰੱਬ ਨੂੰ ਧਿਆਉਣਾ ਹੀ ਨਹੀਂ ਉਹਨੂੰ ਉਹਨੂੰ ਮਤਲਬ ਨਾਮ ਲੈਣ ਹੀ ਦਿੰਦਾ ਧਨ ਗੁਰੂ ਨਾਨਕ ਬੋਲੀਏ, ਵਾਹਿਗੁਰੂ ਬੋਲੀਏ ਰਾਮ ਬੋਲੀਏ ਕੀ ਬੋਲੀਏ ਫਿਰ ਬੋਲਣ ਹੀ ਨੀ ਦਿੰਦਾ ਤੁਸੀਂ ਕੀ ਬੋਲੋ ਕੰਮ ਤਾਂ ਛੁਟ ਕੰਮ ਤੋਂ ਹੀ ਨਹੀ ਬੰਦਾ ਫਰੀ ਹੁੰਦਾ ਤੇ, ਕਿਸ ਟਾਈਮ ਕੱਢੇ ਫਿਰ ਰੱਬ ਲਈ ਟਾਈਮ ਹੀ ਨਹੀਂ ਨਿਕਲਦਾ
ਤੁਸੀਂ ਮੂੰਹੋ ਕੁਛ ਵੀ ਨਾ ਬੋਲੋ, ਨਹੀਂ ਬੋਲੋ ਤਾਂ ਕਹਿੰਦੇ ਕੱਟ ਕੱਟ ਕੇ ਅੰਤਰ ਕੀ ਜਾਨਤ, ਭਲੇ ਬੁੇ ਕੀ ਫੇਰ ਪਚਾਣ ਆਉਂਦਾ ਹੈ, ਉਹ ਹਰ ਬੰਦੇ ਦੇ ਅੰਦਰ ਦੀ ਘੱਟ- ਘੱਟ ਦੇ ਅੰਦਰ ਤੇ ਜਾਣਨ ਵਾਲਾ ਹੋਇਆ ਉਹ ਸਾਡੀ ਸਾਰ ਕਰਦਾ ਪਿਆ, ਅਸੀਂ ਭੁਲਾ ਦੇਵਾਂਗੇ ਉਹ ਨਹੀਂ ਬੁਲਾ ਸਕਦੇ ਉਹ ਹਰ ਬੰਦੇ ਤੇ ਇੱਕ- ਇੱਕ ਹਿੱਸੇ ਵਿੱਚ ਵਸਿਆ ਪਿਆ, ਉਹ ਸਾਨੂੰ ਬਿਨਾਂ ਬਿਨ ਬੋਲਿਆ ਸਭ ਕਿ ਜਾਣਦਾ
ਇਸ ਕੇ ਕੀ ਕਰਦਾ ਅੱਜ, ਬਿਨਾਂ ਬੋਲਿਆ ਸਾਡੇ ਨੂੰ ਸਭ ਕੁ ਮਨ ਵਿੱਚ ਸਮਝ ਆਉਂਦੇ, ਇਹਨਾਂ ਦੇ ਮਨ ਵਿੱਚ ਕੀ ਚੱਲ ਰਿਹਾ, ਕੀ ਮੰਗ ਰਹੇ ਮੇਰੇ ਕੋਲੋਂ, ਉਹ ਦਿੰਦੇ ਆ ਨਾ ਦਿੰਦੇ ਆ ਮਹਾਰਾਜ
ਬਿਲਕੁਲ, ਸਾਨੂੰ ਨੀ ਵਿਖਦਾ ਤਾਂ ਉਹ ਦਿੰਦੇ ਪਏ ਪਰ ਮਤਲਬ ਇੰਡਰੈਕਟਲੀ ਉਹ ਸਾਡੇ ਪੇਰੈਂਟਸ ਦੇ ਜੇ ਸਾਡੇ ਮਾਤਾ ਪਿਤਾ ਨੇ, ਸਾਨੂੰ ਕੁਛ ਚੀਜ਼ ਲੈ ਕੇ ਦਿੰਦੇ ਨੇ ਮਤਲਬ ਉਹਨਾਂ ਨੇ ਕਿਸੇ ਥਰੂ ਦਿਲਵਾਈ ਹੈ ਨਾ ਸਾਨੂੰ ਕੋਈ ਵੀ ਸਾਧਨ ਬਾਈ ਕਾ ਦੀਵਾ ਖਾਣ ਦੀ ਚੀਜ਼, ਪਾਉਣ ਦੀ ਚੀਜ਼, ਲਾਉਣ ਦੀ ਚੀਜ਼ ਬਾਹਰ ਜਾ ਕੇ ਘੁੰਮ ਰਿਹਾ ਉਹ ਚੀਜ਼ਾਂ, ਇਸ ਇਹ ਸਭ ਰੱਬ ਦੀਆਂ ਕੀਤੀਆਂ ਨੇ
ਉਸੇ ਵੀ ਦਾਤ ਹੈ ਸਭ ਕੁਝੀ ਉਸੇ ਦਾਤ ਹੈ ਜੋ ਦੇਗਾ ਤੇ ਅਸੀਂ ਲਵਾਂਗੇ, ਉਹ ਸਾਨੂੰ ਖਵਾਏਗਾ, ਅੱਜ ਅਸੀਂ ਖਾਵਾਂਗੇ ਜੇ ਉਠਾਏਗਾ ਤੇ ਉੱਠਾਂਗੇ
ਕਹਿੰਦੇ ਤੂੰ ਤਾਂ ਤਾਰ ਦਾ ਤਾਰ ਤੇਰਾ ਦਿੱਤਾ ਖਾਣਾ ਤੂੰ ਦਿੱਤਾ ਤੇ ਆਪਾਂ ਖਾ ਰਹਾ ਜਿੱਥਾਂ ਆਪਾਂ ਪਾ ਰਹੇ ਹਾਂ ਤੂੰ ਜਿੱਦਾਂ ਆਪਾਂ ਲਾ ਵੀ ਰਹੇ ਹਾਂ ਹਤੇ ਤੋਂ ਹੀ ਆਪਾਂ ਉਹਨੂੰ ਜ ਕੁਝ ਪੁਛ ਵੀ ਨਹੀਂ ਸਕਦੇ
ਸਾਡੀ ਨੂੰ ਤਾਂ ਨੀ ਆਪਾਂ ਦੇਈਏ ਉਹਨਾਂ ਨੂੰ ਕੁਛ ਉਹ ਸਾਨੂੰ ਦੇਈ ਵਿਚਾਰੇ ਨੇ ਦੇਈ ਵਿਚਾਰੇ ਨੇ ਉਹ ਕਦੇ ਇਨਕਾਰ ਨਹੀਂ ਕਰਦੇ ਆਪਾਂ ਇੰਕਾਰ ਕਰ ਲੈਂਦੇ ਆ ਇੱਕ ਬੰਦੇ ਨੂੰ ਇੱਕ ਇੰਨਾ ਰੁਪਏ ਦੇ ਕੇ ਵੀਹ ਨੇ ਪੈਸੇ ਦਿੱਤੇ ਨੇ ਉਹਨੂੰ
ਕਿਹਾ
ਸਾਡੇ ਵਰਗੇ ਪਾਪ ਕਰਨ ਦੇ ਅੰਕਾਰ ਉਹਨਾਂ ਵਰਗਾ ਨੇ ਕੋਈ ਕਰਦਾ ਰੱਬ ਤੇ ਫਿਰ ਰੱਬ ਹੀ ਹੈ ਨਾ
ਉਹਦਾ ਹੁਕਮ ਹੈ ਉਹ ਹੁਕਮ ਉੱਠਦੇ ਆ ਹੁਕਮ ਦੇ ਵਿੱਚ ਹੀ ਬਿੰਦਿਆ ਉਹਦੇ ਹੁਕਮ ਵਿੱਚ ਹੀ ਸੁਣਦੇ ਆਂ ਉਸਦੇ ਹੁਕਮ ਚ ਜਾਗਦਿਆਂ ਉਹ ਸਾ ਉਸ ਦਾ ਹੁਕਮ ਹੈ ਮਾਲਿਕ ਦਾ
ਬਿਲਕੁਲ ਬਿਲਕੁਲ
ਉਹਣੇ ਅੰਬਰਸਰ ਕੋ ਬਾਹਰ ਕਰਨਾ ਨਾ ਕੋ ਮੈਂ ਜੇ ਤੇ ਹਉਮੈ ਮੈਂ ਕੁ ਨਾ ਕੋ ਹਾਂ ਬਸ ਇਹ ਕੀ ਚਾਹੁੰਦਾ ਨੇ ਹੈਗਾ ਆਪ ਆਏ ਕਿ ਕਿਸ ਗੱਲ ਸਭ ਕੁਝਦਾ ਦਿੱਤਾ ਹੈ
ਹਾਂਜੀ ਹਾਂਜੀ ਹਾਂਜੀ ਬਿਲਕੁਲ ਆਪਾਂ ਸਾਨੂੰ ਸਾਨੂੰ ਲੱਗਦਾ ਨੇ ਆਪਾਂ ਕਿ ਆਪਾ ਕਮਾਇਆ ਤੇ ਆਪਾਂ ਹੀ ਲਾਇਆ ਆਪਾਂ ਕਮਾ ਰਹੇ ਹਾਂ ਤੇ ਆਪਾਂ ਆਪਣੇ ਲਾਇਕ ਖੁ ਤੇ ਲਾਉਂਦੇ ਪਏਆਂ ਕਮਾ ਕੇ ਇਹਨੇ ਪਤਾ ਉਹਨੇ ਦਿੱਤਾ ਸਾਨੂੰ ਕਮਾਉਣ ਲਈ
ਹੈਲੋ ਹੈਲੋ ਕਰੋਨਾ ਸਵੇਰ ਸਵੇਰ ਜਗ ਸੰਬਾਹਿ ਠਾਕੁਰ ਕਾਹੇ ਮਨਭੋ ਕਰਿਆ ਰ ਉਹਨਾਂ ਨੇ ਜਿਹੜਾ ਜੀਵ ਦੁਨੀਆਂ ਵਿੱਚ ਭੇਜਿਆ